ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ, ਹੋਰ ਠੀਕ-ਠਾਕ?
ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ?
ਵਧੀਆ-ਵਧੀਆ ਮੈਂ ਕਿਹਾ ਭਾਜੀ ਅੱਜ ਘਰ ਪਰ ਠੀਕ ਆ?
ਹੋਰ, ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਦੱਸੋ ਘਰ
ਮੈਂ ਕਿਹਾ ਭਾਜੀ ਨਾਲ ਗੱਲ ਕਰੀਏ, ਭਾਜੀ ਨੂੰ ਫੋਨ ਕਰੀਏ, ਪੁੱਛੀਏ ਕੀ ਹਾਲ-ਚਾਲ ਹੈ। ਭਾਜੀ ਦੇ ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ, ਡਰਿੰਕ ਡਰਿੰਕਿੰਗ ਵਾਟਰ ਦੇ ਸਾਨੂੰ ਕੀ-ਕੀ ਫਾਇਦੇ ਨੇ ਨਾ ਜੀ। ਮੈਂ ਉਹਦੇ ਬਾਰੇ ਗੱਲ ਕਰਨੀ ਸੀ ਭਾਜੀ ਨੇ ਕਿਹਾਂ ਅੱਜ ਕੱਲ ਪਾਣੀ ਪੀਣ ਨਾ। ਬਹੁਤ ਫਾਇਦੇ ਹੁੰਦੇ ਨੇ ਹਨਾ ਜੀ ਤੁਸੀਂ ਵੇਖੋ ਹੋ ਅੱਜ ਕੱਲ ਜਿੰਨਾ ਪਾਣੀ ਕੁ ਸਾਡੀ। ਸਾਡਾ ਢਿੱਡ ਵੀ ਵਧੀਆ ਹੁੰਦੀ ਸਾਡੀ ਸਕਿੰਨ ਦੀ ਗਲੋ ਵੀ ਵਧੀਆ ਹੁੰਦੀ ਹੋਰ ਵੀ ਬਹੁਤ ਚੀਜ਼ਾਂ ਵਧੀਆ ਹੋ ਜਾਂਦੀਆਂ ਉਹਦੇ ਨਾਲ। ਨਾ ਕੋਈ ਸਾਨੂੰ ਡਿਜ਼ੀਜ਼ ਲੱਗਦਾ ਹਨਾ ਜੀ ਜ਼ਿਆਦਾ ਤੋਂ, ਜ਼ਿਆਦਾ ਪਾਣੀ ਪਿਆਗੇ ਹੈ ਨਾ, ਜੀ ਜਿੰਨਾ ਵੀ, ਜਿੰਨਾ ਪਾਣੀ ਪਿਆਗੇ ਨਾ ਜੀ। ਜਿਨਾ ਨੇ ਅੱਜ ਕੱਲ੍ਹ ਬੱਚੇ ਜਿੰਨਾ ਪਾਣੀ ਪੀਓਗੇ ਸਾਡੀ ਸਕਿੰਨ ਨਾਲ ਤਾਂ, ਤੁਸੀਂ ਫਿੱਟ ਰਹੋਗੇ ਹੈ ਨਾ ਜੀ, ਜਿੰਨਾ ਪਾਣੀ ਪੀਓਗੇ ਕੋਈ ਬਿਮਾਰੀ ਵੀ, ਨੀ ਲੱਗਦੀ, ਕਿਸੇ ਨੂੰ ਕੋਈ ਤਰੀਕੇ ਦੀ ਬਿਮਾਰੀ ਵੀ ਨਹੀਂ ਲੱਗਦੀ ਹੈ ਨਾ ਜੀ ਹੁਣ ਸਾਡੀ ਬੜੀ ਚੀਜ਼ ਬੜੀ ਚੀਜ਼ਾਂ ਚ, ਹੈਲਪ ਕਰਦਾ ਪਾਣੀ ਅੱਜ ਕੱਲ ਤਾ, ਸਾਡੇ ਇੱਥੇ ਪਾਣੀ ਬਹੁਤ ਵੈਸੇ ਘੱਟ ਹੈ ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਹਾਂਜੀ
ਨਹੀਂ ਆਪਣਾ ਇਹ ਵੀ, ਨਾ ਕਿ ਅਗਰ ਮੰਨ ਲਓ ਜਿਹੜਾ ਬੰਦਾ ਪਾਣੀ ਜਾਂ ਤਾਂ ਇੱਕ ਪੁਰਾਣੇ ਬਜ਼ੁਰਗ ਕਹਿੰਦੇ ਨੇ, ਕਿ ਪਾਣੀ ਨੂੰ ਗਰਮ ਕਰਕੇ ਸਵੇਰੇ -ਸਵੇਰੇ ਪੀਣਾ ਚਾਹੀਦਾ। ਇਹਦੇ ਨਾਲ ਹੀ, ਵੀ ਜਿਹੜੀ ਪੇਟ ਜਿਹੜਾ ਸਾਡਾ ਖਾਲੀ ਪੇਟ ਪਾਣੀ -ਪੀਣਾ ਨੇ ਸਵੇਰੇ -ਸਵੇਰੇ ਗਰਮ ਕਰਕੇ ਨਾ ਪੇਟ ਪਤਾ ਕੀ ਸਾਡਾ ਪੇਟ ਸਾਫ਼ ਹੁੰਦਾ ਇਹਦੇ ਨਾਲ ਜਿਹੜੀ ਅੰਦਰ ਮਨ ਲੋ ਲੀਵਰ ਵਗੈਰਾ ਚ, ਕੋਈ ਵੀ ਮੰਨ ਲਓ ਪੇਟ ਥੱਲੇ ਜੇ ਸਾਨੂੰ ਕੋਈ ਵੀ, ਬਿਮਾਰੀ ਵਗੈਰਾ ਹੁੰਦੀ ਨਾ ਮਤਲਬ ਕਿ ਜਿਦਾ ਪੇਟ ਖਰਾਬ ਹੁੰਦਾ। ਉਹਨਾਂ ਨੂੰ ਖਾਣਾ -ਪੀਣਾ ਪਚਦਾ ਨਹੀਂ, ਉਹ ਵੀ ਮਤਲਬ ਪੇਟ ਸਾਫ਼ ਹੋਏਗਾ। ਅਤੇ ਖਾਣਾ -ਪੀਣਾ ਆਪਣੇ ਆਪ ਨੂੰ ਪਚੇਗਾ।
ਹਾਂਜੀ -ਹਾਂਜੀ ਸਹੀ ਗੱਲ ਹੈ, ਹਾਂਜੀ ਜਿੰਨਾ ਪਾਣੀ ਪੀਓਗੇ ਸਾਡਾ ਬੋਡੀ ਟੈਂਪਰੇਚਰ ਵੀ, ਸਹੀ ਰਹੇਗਾ ਨਾ ਜੀ ਬਿਲਕੁਲ ਸਾਨੂੰ ਵਧੀਆ ਆਕਸੀਜਨ ਟਾਂਸਪੋਰਟ ਹੋਏਗਾ ਨਾਲ਼ੇ ਜੀ, ਬੁਥ ਦੀ ਹੈਲਪ ਕਰਦਾ ਸਾਨੂੰ ਜਿੜੀ ਜੋਇੰਟਸ ਚ ਜਿਹੜੀ ਪੀੜ ਹੁੰਦੀ ਹੈ ਉਹ ਵੀ ਸਹੀ ਕਰਦਾ ਜਿੰਨਾ ਜਿਆਦਾ ਪਾਣੀ ਪੀਓਗੇ ਨਾ ਤੁਸੀਂ ਔਰ ਸਕਿਨ ਵਗੈਰਾ ਵੀ ਸਡ, ਸਕਿਨ ਵਗੈਰਾ ਵੀ ਸਾਡੀ ਵਧੀਆ ਰੱਖਦੀ ਹੈ, ਤੇ ਨਾਲ ਟਿਸ਼ੂ ਵੀ ਹਾਈਡਰੇਟ ਰਹਿੰਦੇ ਨੇ ਹਨਾ ਜੀ। ਹੋਰ ਵੀ ਸਾਡੀ ਜਿੱਤੇ ਜੀ ਡਾਇਜੇਸ਼ਨ ਵਗੈਰਾ ਚ ਵੀ ਬਹੁਤ ਜ਼ਿਆਦਾ ਕੰਮ ਕਰਦਾ ਪਾਣੀ ਵੀ ਤੁਸੀਂ ਵੇਖਿਆ ਹੋਣਾ ਜੀ। ਹਨਾ ਜ ਸਾਡੀ ਵੇਸਟੇਜ ਜਿਵੇਂ ਪਾਣੀ ਪੀਂਦੇ ਆ ਯੂਰੀਨ ਦੇ ਰੂਪ ਚ ਬਾਹਰ ਆ ਜਾਂਦਾ ਨਾ ਜੀ। ਪਾਣੀ ਦੇ ਥਰੂ ਬਾਹਰ ਆ ਪਸੀਨੇ ਦੇ ਥਰੂ ਬਾਹਰ ਆ ਜਾਂਦਾ ਨਾ ਜੀ ਪਾਣੀ ਦਾ ਬਹੁਤ ਰੋਲ ਹੈਗਾ ਵੀ ਜਿੰਨਾ, ਆਪਾਂ ਪਾਣੀ ਦੇ ਬਿਨਾਂ ਕਦੇ ਜ਼ਿੰਦਗੀ ਚ ਰਹਿ ਵੀ ਸਕਦੇ, ਮੇਰੇ ਹਿਸਾਬ ਨਾਲ ਹੈ ਨਾ ਜੀ ਸਾਡਾ ਪਾਣੀ, ਹੈ ਨਾ ਜੀ ਵੇ ਪਾਣੀ ਜਿੰਨਾ ਪੀਣਾ ਚਾਹੀਦਾ ਸਾਨੂੰ-ਸਾਨੂੰ, ਤੇ ਸਾਢੇ ਤਿੰਨ ਲੀਟਰ ਤੋਂ ਪਾਣੀ ਪੀਣਾ ਹੀ ਨਹੀਂ ਚਾਹੀਦਾ, ਮੇਰੇ ਹਿਸਾਬ ਨਾਲ ਇਹਨਾਂ ਤੇ, ਪੀਜ਼ਾ ਵਗੈਰਾ ਟੀਨ ਵਗੈਰਾ ਖਾਂਦੇ ਉਹ ਨੂੰ ਜ਼ਿਆਦਾ ਪੀਣਾ ਚਾਹੀਦਾ, ਪੰਜ ਲੀਟਰ ਤੱਕ, ਚਾਰ ਪੰਜ ਲੀਟਰ ਤੱਕ ਹਨਾ ਜੀ ਹੋਰ ਵੀ, ਹ ਤੁਸੀਂ ਦੇਖ ਲੋ ਕੋਈ ਵੀ ਕੁੱਛ ਵੇਖ ਲਓ ਤੁਸੀਂ ਅੱਜ ਕੱਲ੍ਹ ਬੰਦਿਆਂ ਕਿੰਨੀਆਂ ਬਿਮਾਰੀਆਂ, ਹੁੰਦੀਆਂ ਸਕਿਨ ਚ ਸਕਿਨ ਤੇ ਦਾਣੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਤੁਸੀਂ ਵੇਖਿਆ ਹੋਣਾ। ਕਿਉਂਕਿ ਸਾਰਾ ਇਹੀ ਹੁੰਦਾ ਪਾਣੀ-ਪਾਣੀ ਘੱਟ ਪੀਂਦੇ ਨੇ ਗਰਮ ਚੀਜ਼ਾਂ ਜਾਦਾ ਖਾਂਦੇ ਨੇ, ਅੱਗੇ ਕਰਕੇ ਹੋ ਜਾਣਾ ਹਾਂਜੀ, ਹਨਾ ਜੀ ਉਹ ਟੈਂਪਰੇਚਰ ਅਗਰ ਟੈਂਪਰੇਚਰ ਵੀ ਸਾਡੀ ਬੋਡੀ ਦਾ ਟੈਂਪਰੇਚਰ ਵੀ, ਰਹਿੰਦਾ ਹੈ ਨਾ ਬਹੁਤ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੋ ਜਿੰਨਾ ਪਾਣੀ ਪੀ ਉਨਾ ਵਧੀਆ। ਹੁਣ ਫਿਰ ਗਰਮੀ ਦੇ ਕਾਰਨ ਟੈਂਟ ਚ ਗਰਮੀ ਗਰਮੀ ਹੋ ਜਾਂਦੀ ਹੈ। ਟੈਂਟ ਚ ਵੀ ਹਨਾ ਜੀ, ਗ਼ਰਮੀ ਦੇ ਕਾਰਨ, ਸਿਰ ਦਰਦ ਨਾਲ ਬੁਖਾਰ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ ਨਾ ਤੁਸੀਂ ਦੇਖਿਆ ਹੋਣਾ। ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਇੱਥੇ, ਨਿਊਟਰੈਂਟਸ ਵਗੈਰਾ ਵੀ ਪਾਣੀ ਹ ਜ ਹੁਣ ਜ਼ਿਆਦਾ ਪਾਣੀ ਪੀਓਗੇ ਤੁਹਾਨੂੰ ਉਹ, ਵਾਈਟ ਵਾਈਟ ਪੇਸ਼ਾਬ ਆਉਂਦਾ ਹੈ। ਹੈ ਨਾ ਜੀ ਜੇ ਘੱਟ ਪਾਣੀ ਵੀ ਉੱਥੇ ਯੈਲੋ ਯਲੋ ਆਉਂਦਾ ਹੈ। ਹੈ ਨਾ ਜੀ, ਜ਼ਿਆਦਾ ਪਾਣੀ ਪੀਓਗੇ ਤੁਸੀਂ ਸਹੀ ਰਹੋਗੇ। ਕਿਉਂਕਿ ਵਾਈਟ ਵਾਈਟ ਜ਼ਿਆਦਾ ਵੀ ਵਾਈਟ ਨਹੀਂ ਆਣਾ ਚਾਹੀਦਾ ਬਿਲਕੁਲ ਵਾਈਟ, ਕਿਉਂਕਿ ਫਿਰ ਆਈਰਨ ਨਾਲ ਬਾਹਰ ਲੱਗ ਜਾਂਦਾ ਪਾਣੀ ਮੈਂ ਜੀਨ
ਕਿਉਂਕਿ ਅੱਜ ਕੱਲ ਆਪਣਾ ਡਾਕਟਰ ਵੀ ਕਹਿੰਦੇ, ਸਾਨੂੰ ਚਾਰ ਲੀਟਰ ਪਾਣੀ ਆਪਣਾ ਦਿਨ ਚ ਪੀਣਾ ਚਾਹੀਦਾ ਹੈ। ਕਿਉਂਕਿ, ਇਦਾਂ ਮਤਲਬ ਪਤਾ ਕੀ ਹੈ। ਸਾਡੀ ਬੋਡੀ ਵੀ ਅੰਦਰੋਂ ਲੀਵਰ ਸਾਡਾ ਸਾਫ਼ ਹੁੰਦਾ ਸਾਡੀ ਮਤਲਬ ਪੇਟ ਸਾਫ਼ ਹੁੰਦਾ ਸਾਡੀ ਸਕਿੰਨ ਵੀ ਗਲੋਅ ਕਰਦੀ, ਦੀ ਫਿਰ ਅਗਰ ਪਾਣੀ ਪੀਆਗੇ ਸਾਡੀ ਸਕਿੰਨ ਸਾਫ਼ ਹੋਏਗੀ ਜਿਹੜੇ ਅੰਦਰ ਦੇ ਮੰਨ ਲਓ, ਕੇਂਦਰ ਰਿਲੇਟਿਡ ਕੋਈ ਬਿਮਾਰੀਆਂ ਹੈਗੀਆਂ! ਉਹ ਵੀ ਕਾਫੀ ਦੂਰ ਹੋ, ਜਾਂਦੇ ਆ! ਨਾ ਕਿਉਂਕਿ ਸਾਡੀ ਬੋਡੀ 'ਚ, ਅਗਰ ਦੇਖੋ ਪਾਣੀ ਹੋਏਗਾ ਨਾ, ਇੱਕ ਮੰਨ ਲਓ ਇੱਕ ਪੇੜ ਹੈਗਾ ਅਗਰ ਤੁਸੀਂ ਪੇੜ ਨੂੰ, ਪਾਣੀ ਦਿਓਗੇ ਤੇ ਉਹਦੀ ਗਰੋਥ ਬਹੁਤ ਜਲਦੀ ਵਧੀਆ ਵੱਡੀ ਹੋਈ ਹੈ ਗਰੋਥ ਵੱਧੇਗੀ। ਤੇ ਇਹੀ ਓ ਸਾਡਾ ਮਤਲਬ ਸਾਡਾ ਵੀ ਨਾ ਇਹ ਪਾਣੀ ਸਾਡੀ ਬੋਡੀ ਨ ਮਤਲਬ ਪੇੜ ਜਿਵੇਂ ਆਪਾਂ- ਪੇੜ ਨੂੰ ਪਾਣੀ ਦਿੰਦੇ ਆ ਸਾਡਾ ਉਹੀ ਹੈ। ਮਤਲਬ ਆਪਣਾ ਬੋਡੀ ਨੂੰ ਪਾਣੀ ਦਵਾਂਗੇ ਨਾ-
ਤੇ ਸਾਡੇ ਅੰਦਰ ਉਹ ਜਿਹੜੇ ਲੀਵਰ ਵਗੈਰਾ ਫੰਕਸ਼ਨ ਉਹ ਕਾਫੀ ਹੱਦ ਤੱਕ ਵਧੀਆ ਹੋ ਜਾਣਗੇ ਸਾਡੀ ਸਕਿਨ ਗਲੋ ਵਧੀਆ- ਵਧੀਆ- ਸਕਿਨ ਹੋ ਜਾਗੀ ਨਾ ਮਤਲਬ ਜਿਹੜੇ ਤੁਸੀਂ ਦੱਸਿਆ ਦਾਣੇ ਵਗੈਰਾ ਹੈਗੇ ਨੇ ਬੰਦੇ ਉਹ ਨੂੰ ਡਾਕਟਰ ਵੀ ਕਹਿਦਾ ਵੀ- ਤੁਹਾਡਾ ਲੀਵਰ ਖਰਾਬ ਅਰ ਲੀਵਰ ਸਾਫ਼ ਕਰਨਾ ਸਾਨੂੰ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਚਾਹੀਦਾ ਉਠ ਕੇ ਖਾਲੀ ਪੇਟ-
ਹਾਂਜੀ- ਹਾਂਜੀ ਜਿੰਨਾ ਤੁਸੀਂ ਪਾਣੀ ਹਾਂ- ਹਾਂਜੀ ਜੇ ਤੁਸੀਂ ਜਿੰਨਾ ਪਾਣੀ ਪੀਊਗੇ ਉਨਾ ਵਧੀਆ ਹੋਇਆ ਸਾਡੇ ਨਾਲ ਹਨਾ ਜੀ- ਅੱਜ ਕੱਲ ਦੇ ਤਿੰਨ ਤੋਂ ਸੱਤ ਪੇੜ ਨੂੰ ਪਾਣੀ ਦੇਣਾ - ਤੇ ਆਪਾ ਪਾਣੀ ਤੋਂ ਬਿਨਾ ਵੈਸੇ ਰਹਿ ਸਕਦੇ ਹਾਂ ਪਰ ਆਪਾ- ਪਾਣੀ ਦੇ ਬਿਨਾਂ ਨਹੀਂ ਰਹਿ ਸਕਦੇ ਆਪਾਂ ਰੋਟੀ ਦੇ ਬਿਨਾ ਰਹਿ ਲੈ ਪਾਵੇਂ ਜੇ ਰਾਣਾ ਪਾਣੀ ਤੋਂ ਬਿਨਾਂ ਆਪਾਂ ਕਦੇ ਵੀ ਨਹੀਂ ਰਹਿ ਸਕਦੇ - ਪਾਣੀ ਦੀ ਬਹੁਤ ਜਿਆਦਾ ਪਿਆਸ ਲਗਦੀ ਤੁਸੀਂ ਕਿ ਖੇਡਣ ਜਾਓਗੇ ਉਥੇ ਬਹੁਤ ਜਿਆਦਾ ਪਾਣੀ ਚਾਹੀਦਾ ਕਿਉਂਕਿ ਪਾਣੀ ਨਿਕਲਦਾ ਜਾਂਦਾ ਹੈ। ਪਸੀਨੇ ਤੋਂ ਬਹੁਤ ਜਿਆਦਾ ਗਲਾ ਵੀ ਸੁੱਕ ਜਾਂਦਾ ਬਹੁਤ ਜਿਆਦਾ ਖੇਡੂਗੀ ਉੱਚ ਖੇਲੋਗੇ ਪਾਣੀ ਨਿਕਲਦਾ ਰਿਆ ਪਸੀਨੇ ਤੋਂ ਪਿਆਸ ਬਹੁਤ ਜਿਆਦਾ ਲਗਦੀ ਬਹੁਤ ਜਿਆਦਾ ਪਿਆਸ ਵੀ ਲੱਗਦੀ ਹੈ। ਹਾਂਜੀ ਬਹੁਤ ਜਿਆਦਾ ਪਿਆਸ ਵੀ ਲੱਗਦੀ ਹਨਾ ਜੀ- ਹੋਰ ਵੀ ਵਧੀਆ ਚੀਜਾ ਨੇ ਤੁਸੀਂ ਢੰਗ ਨਾਲ ਜਿੰਨਾ- ਜਿੰਨਾ- ਪਾਣੀ ਪਿਛੋ ਦੋੜ ਨਾਲ ਪਾਣੀ ਪੀਓ ਹਨਾ ਜੀ ਸਾਡਾ ਐਨਰਜੀ ਲੈਵਲ ਸਹੀ ਰਹੇਗਾ ਹੋਰ ਵੀ ਤੁਹਾਨੂੰ - ਐਨਰਜੀ ਲੈਵਲ ਬਹੁਤ ਬਹੁਤ ਚੀਜਾ ਵਧੀਆ ਦੇ ਗਈ ਕੋਈ ਜੋੜਾ ਦਾ ਦਰਦ ਨਹੀ ਹੋਇਆ ਸਾਨੂੰ- ਕੋਈ ਵੀ ਚੀਜ ਨਹੀਂ ਪਏਗੀ ਵੈਸੇ ਡਰਿੰਕਿੰਗ ਵਾਟਰ ਜਿੰਨਾ ਆਪਾ ਪਾਣੀ ਆਪਾ ਰੋਟੀ ਰੋਟੀ ਬਾਦ ਹੀ ਪਾਣੀ- ਕਿ ਰੋਟੀ ਦਾ ਟੈਂਪਰੇਚਰ ਹੁੰਦਾ ਪਾਣੀ ਪੀਂਦੇ ਆਪਾਂ
ਅੱਜ ਕੱਲ ਆਪਣਾ ਨਾ ਕਿ ਅੱਜ ਕੱਲ ਗਰਮੀਆਂ ਚੱਲ ਰਹੀਆਂ ਤੁਸੀਂ ਦੇਖਿਆ ਨਾ ਤੁਸੀਂ ਮੰਨ ਲਓ ਆਪਣਾ- ਅੱਜ ਕੱਲ ਦੇ ਪਾਣੀ ਹਵਾ ਬੰਦੇ ਬੜੇ ਪਾਣੀ ਪੀਂਦਾ ਮਤਲਬ ਠੰਡਾ ਪਾਣੀ ਪੀਵਾਂਗੇ ਨਾ ਸਾਨੂੰ- ਦਸ ਮਿੰਟ ਬਾਅਦ ਪਿਆਸ ਲਗਦੀ ਗਰਮੀਆਂ 'ਚ ਦੇਖੋ ਠੰਡਾ ਪਾਣੀ ਦੀ ਬੰਦਿਆਂ ਨੂੰ ਬਹੁਤ ਹੀਟ ਹੁੰਦੀ ਹੈ। ਬੰਦਾ ਠੰਡਾ ਪਾਣੀ ਪੀਂਦਿਆਂ ਨੂੰ ਦਸ ਮਿੰਟ ਬਾਅਦ ਫਿਰ ਪਿਆਸ ਲੱਗ ਜਾਦੀ ਹੈ। ਦੇਖੋ ਐਸੇ- ਐਸੇ ਕਰਦੇ ਨਾ ਬੰਦੇ ਪਤਾ ਨੀ ਚੱਲਦਾ ਚਾਰ ਤੋਂ- ਪੰਜ ਪੰਜ ਤੋਂ ਛੇ ਲੀਟਰ ਪਾਣੀ ਕਾਹਦੇ ਪੀ ਜਾਦੇ ਨੇ ਕਿਉਂਕਿ ਗਰਮੀਆਂ ਦਾ ਮੌਸਮ ਹੈ। ਬੋਡੀ ਨੂੰ- ਪਾਣੀ ਆਪਾਂ ਇਕ ਦੇਖੋ ਇਕ ਜਿਹੜੀ- ਅਗਰ ਦੇਖੋ ਆਪਾਂ ਗਰਮੀ 'ਚ ਰੋਟੀ ਖਾਈ ਬਿਨਾਂ ਰਹਿ ਸਕਦੇ ਹਾਂ ਪਾਣੀ ਪੀਏ ਬਿਨਾ ਨੀ ਰਹਿ ਸਕਦੇ ਗਰਮੀ 'ਚ-
ਨਹੀ ਰਹਿ ਸਕਦੇ ਸਹੀ ਗੱਲ ਹੈ। ਹੋਰ ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਜਿੰਨਾ ਪਾਣੀ ਬ੍ਰਰੇਨ ਨੂੰ ਬਰੇਨ ਵੀ ਹਾਈਡਰੇਟ- ਟ ਕਰਨਾ ਆਪਲ ਵਧਾਣਾ ਸੀ ਸਾਨੂੰ ਪਾਣੀ ਦੀ ਜਰੂਰਤ ਹੁੰਦੀ ਹੈ। ਕਈ ਬੰਦੇ ਦੇ ਪਾਣੀ ਦੀ ਕਮੀ ਹੋ ਜਾਂਦੀ ਹੈ। ਉਹ ਪਾਣੀ ਪੀਂਦੇ ਨਹੀ ਜਿਆਦਾ- ਜਿਨਾ ਪਾਣੀ ਪੀਓ ਓਨਾ ਵਧੀਆ ਹੈਗਾ ਸਾਨੂੰ, ਸਾਡੀ, ਤੁਸੀ ਵੇਖ ਸਾਡੀ ਬੋਡੀ- ਸਾਡੀ ਬੋਡੀ ਉਹ ਅੱਸੀ ਪ੍ਰਸੈਂਟ ਪਾਣੀ ਨਾਲ ਬਨੀ ਮੇਰੇ ਹਿਸਾਬ ਨਾਲ, ਹਨਾ ਜੀ- ਅੱਸੀ ਪ੍ਸੈਨਟ ਸਾਡੀ ਬੋਡੀ, ਵਾਟਰ ਨਾਲ ਬਣੀਨੀ ਹੋਈ ਹੈ। ਹਨਾ ਜੀ-
ਬਿਲਕੁਲ- ਬਿਲਕੁਲ, ਬੇਸ਼ੱਕ, ਉਹ ਵੀ ਹੈ ਨਾ ਕਿ ਭਾਜੀ ਦੇ- ਖੋ, ਅਗਰ ਆਪਾ ਦੇਖੋ ਮਾਤਰ ਪਾਣੀ ਦੀ ਪੀਣੀ ਜਿਹੜੀ ਪ੍ਰਸੈਂਟਜ ਹੈ ਨਾ, ਪੀਣ ਵਾਲੇ ਪਾਣੀ ਦੀ- ਉਹ ਵੀ ਦੋ ਪ੍ਰਸੈਂਟ ਪੀਣ ਵਾਲਾ ਪਾਣੀ ਹੈਗਾ, ਆਪਾਂ ਅਗਰ ਉਹੀ, ਆਪਾਂ ਘਰ ਦੇ- ਘਰ 'ਚ ਯੂਜ ਕਰਕੇ ਵੇਸਟ ਕਰਦੇ ਰਹਾਂਗੇ, ਤੇ ਆਪਾ ਫਿਰ ਆਉਣ ਵਾਲੇ ਟਾਈਮ-
ਅਜ ਕਲ ਕਮੀ, ਅੱਜ ਕੱਲ ਵਾਲੀ, ਅੱਜ ਕੱਲ੍ਹ ਦੀ ਜਨਾਨੀ ਤੁਸੀ ਵੇਖਿਆ ਹੋਣਾ ਕਿ- ਸੜਕ ਬਾਹਰ ਗਲੀ ਤੂਆਉਣਾ ਸੀ ਦਸ ਬਾਰਾਂਹ ਬਾਲਟੀਆਂ ਰੋਜ਼ਹੀ- ਰੁਲਦੇ ਰੋਜ਼ ਹੀ, ਸਾਡੇ ਤਾਂ ਪਾਣੀ ਥੋੜਾ ਘੱਟ ਹੀ ਰੀਸਕ ਵੀ ਹੁੰਦੀਆ ਪਾਣੀ- ਵੱਡੀ ਵੱਡੀ ਜਗ੍ਹਾ ਹੁੰਦੇ ਹੈ। ਹਨਾ ਜੀ ਖਾਉਣਾ ਕਿੰਨ ਐਵੇਂ ਜਿਵੇਂ ਕੋਈ ਗੰਦ ਹੈਗਾ ਉਹ, ਮਾਰਿਆ ਪਾਣੀ ਦੀ ਬਾਲਟੀ ਉਹ ਮਾਰੀ ਬਾਲਟੀ ਤੁ ਜਨਾਨੀਆਂਖਲ ਰੋਜ਼ ਮਸ਼ੀਨਾਂ, ਮਸ਼ੀਨ ਤੇ ਕਪੜੇ ਧੋਣੇ ਰੋਜ਼ ਹੀ, ਮਸ਼ੀਨਾਂ ਲਾ ਦਿੰਣੀਆਂ ਉਹ ਪਾਣੀ ਦੀ ਬਹੁਤ ਜ਼ਿਆਦਾ ਵੇਸਟ ਕਰ ਦਿੰਦਿਆ ਅੱਜ ਕੱਲ ਬੰਦੇ ਬੜੇ ਵੱਡੇ ਬੰਦੇਦੇ ਕਹਿੰਦੇ ਨੇ ਸੇ ਵਾਟਰ ਸੇ ਵਾਟਰ ਸੇ ਵਾਟਰ ਕਰਦੇ ਰਹਿੰਦੇ ਨੇ ਅ ਪ ਪੋਸਟਰ ਵੀ ਲੱਗੇ ਨੇ ਹਰ ਜਗ੍ਹਾ ਬਹੁਤ ਜ਼ਿਆਦਾ ਪੋਸਟ ਲੱਗੇ ਨੇ, ਕਈ- ਕਈ ਤੇ ਕਈ, ਕਈ ਤੇ ਅਹ ਕਿ ਆਪਣਾ ਪੋਸਟਰ ਲਾਉਂਦੇ ਫਿਰ ਉ ਲੋਕਾਂ ਨੂੰ ਦੱਸਣੇ ਨੇ ਵੱਡੇ- ਵੱਡੇ ਤੇ ਬਿਆਨ ਵੀ ਕਰਦੇ ਨੇ ਕਿ ਹਾਈ ਲੈਵਲ ਤੇ, ਜਿਵੇਂ ਅੱਜ -ਕੱਲ ਕੋਈ ਉਹ ਹੋ ਰਿਹਾ ਕੋਈ ਫੰਕਸ਼ਨ ਹੋ ਰਿਹਾ ਕੋਈ ਉੱਥੇ ਵੀ ਦੱਸਦਾ ਵਵੇ ਹਨਾ ਜੀ, ਸਾਡੇ ਤੇ ਹੈਗਾ ਸੀ ਇੱਕ ਛੱਡੇ ਹੈਗੇ ਨੇ ਮੇਰੇ, ਮੇਰੇ ਪਾਪਾ ਦੇ ਕੁ ਜਾਣਕਾਰ ਹੈਗੇ ਨੇ ਉਹਨਾਂ ਨੇ ਬ, ਬੜਾ ਉਹ ਬੜਾ ਕਰਦੇ ਨੇ ਸੇ ਵਾਟਰ ਸੇ ਵਾਟਰ ਨੇ ਵੀ ਸਾਈਕਲ ਲੈ ਕੇ ਸਪੀਕਰ ਲੈ ਕੇ ਹੱਥ ਵਿੱਚ ਨੌ ਸਟ ਕਰਦੇ ਪਏ ਨੇ, ਪਾਣੀ ਨੂੰ ਬਚਾਓ ਪਾਣੀ ਨੂੰ ਬਚਾਓ ਨਾ, ਜ਼ਿਆਦਾ ਯੂਜ ਕਰੋ ਉਹਨੂੰ, ਬੂੰਦ- ਬੂੰਦ ਬੂੰਦ- ਬੂੰਦ ਪਾਣੀ ਦੀ ਜ਼ਿੰਦਗੀ ਹੈਗੀ ਹੈ, ਕਿਉਂਕਿ ਪਾਣੀ ਹੈ ਨਹੀਂ ਇੱਕ ਪਰਸੈਂਟ ਸਿਰਫ ਪਾਣੀ ਸਾਡੇ ਇੱਥੇ ਹਨਾ ਜੀ, ਬਹੁਤ ਪਾਣੀ ਦੀ ਬਹੁਤ ਵੈਲਿਊ ਹੈਗੀ ਵੈਸੇ ਮੇਰੇ ਹਿਸਾਬ ਨਾਲ, ਪਾਣੀ ਹੈ ਹੀ ਧਰਤੀ ਤੇ ਇੱਕ ਸਾਸੈਂਟ, ਦੋ ਪ੍ਰਸੈਂਟ ਰਹਿ ਗਿਆ ਬਾਕੀ ਸਾਰਾ, ਐਵੇਂ ਹੈਗਾ ਐਵੇਂ ਜਿੰਨਾ ਪਾਣੀ ਪੀਓ, ਓਨਾ ਵਧੀਆ, ਪਾਣੀ ਕਿੰਨੀ ਵਧੀਆ ਸਾਡੀ ਹੈਲਪ ਕਰਦੀ ਹੈ ਸਭ ਕੁਛ ਵੇਸਟ ਕਰਨਾ ਸੀ, ਪਾਣੀ ਦੀ ਜ਼ਰੂਰਤ ਹੁੰਦੀ ਹੈ ਜੇ ਕਿਡਨੀ 'ਚ ਵੇਸਟ ਕਰਨਾ ਸਾ ਪਾ ਪਾਣੀ ਪੀਓਣਾ ਚ ਪੱਥਰੀ ਹੋ ਗਈ ਉਹ ਕਹਿੰਦੇ ਨੇ ਜਿੰਨਾ ਤੁਸੀਂ ਸੋਡਾ ਪੀ ਸਕਦੇ ਹੋ ਓਨਾ ਸੋਡਾ ਪੀਓ ਅ ਲਿਕੀਡ ਹੈ ਇਕ ਤਰਾਂ, ਹਨਾ ਹਾਂਜੀ
ਬਿਲਕੁਲ- ਬਿਲਕੁਲ, ਜਿਹੜੇ ਹੁਣ ਮੰਨ ਲਓ ਜਿਹੜੇ ਹੁਣ ਐਥਲੀਟ ਹੁੰਦੇ ਨੇ, ਜਿਹੜੇ ਰਨਰਸੁੰਦੇ ਨੇ ਉਹਨਾਂ ਨੂੰ ਵੀ ਮਤਲਬ ਉਹਨਾਂ ਨੂੰ ਵੀ ਉਹਨਾਂ ਦੇ ਕੋਚ ਕਹਿੰਦੇ ਨੇ, ਕਿ ਭਾਈ ਤੁਹਾਨੂੰ ਅਗਰ ਗਰਮੀ ਲੱਗ ਰਹੀ ਹੈ ਪਾਣੀ 'ਚ ਗਲੂਕੋਜ਼ ਡਾਲ ਕੇ ਪੀਓ, ਕਿਉਂਕਿ ਪਾਣੀ ਦਾ ਜਿਹੜਾ ਮਹੱਤਵ ਹੈਗਾ ਨਾ ਸਾਡੇ ਤੇ ਬਹੁਤ ਹੀ ਇੰਪੋਰਟੈਂਟ ਹੈਗਾ ਸਾਡੀ ਹਿਊਮਨ ਬੋਡੀ ਵਾਸਤੇ ਪਾਣੀ, ਵਾਟਰ ਬਿਲਕੁਲ, ਮੰਨ ਲਓ ਦੇਖੋ ਅਗਰ ਸਾਨੂੰ ਸਾਨੂੰ ਮੰਨ ਲ ਆਪਾਂ ਮੰਨ ਲਓ ਪੂਰੀ ਜਿਹੜੀ ਰਨਿੰਗ ਕਰਕੇ ਆਪਾਂ ਠੱਗ ਗਿਆਆਂ, ਸਾਨੂੰ ਭੁੱਖ ਬੇਸ਼ਕ ਘੱਟ ਲੱਗੀਈ ਪਰ ਸਾਨੂੰ ਪਾਣੀ ਦੀ ਜਿਹੜੀ ਪਿਆਸ ਹੈ ਨਾ ਉਹ ਪਹਿਲੇ ਲੱਗੇਗੀ, ਕਿਉਂਕਿ ਭਾਜੀ ਦੇਖੋ ਆਪਣਾ ਜਿਹੜੀ ਸਲਾਈਵਾ ਹੁੰਦਾ ਨਾ ਉਹ ਵੀ ਭਾਜੀ ਪਾਣੀ ਨਾਲ ਹੀ ਬਣਦਾ ਹੈ ਆਪਣਾ, ਜਿਹੜੇ ਹਨ ਹੁੰਦਾ ਅਗਰ ਸਾਡੀ ਬੋਡੀ 'ਚ ਭਾਜੀ ਪਾਣੀ ਹੀ ਨਈ ਹੋਏਗਾ। ਤੇ ਸਾਡੀ ਬੋਡੀ ਜਿਹੜੀ ਗਰੋਥ ਹੈ ਕਿਧਰੋਂ ਕਰ ਪਾਏਗੀ ਸਾਡੀ ਬੋਡੀ ਫਿਰ ਸਾਨੂੰ ਇਹ ਹੈ ਨਾ ਕਿ ਬਈ ਆਪਾਂ ਥੋੜ੍ਹੇ ਟਾਈਮ ਤੱਕ ਹੀ ਜੀਵਿਤ ਰਏ ਪਾਵਾਂਗੇ ਜੇ ਸਾਡੇ ਕੋਲ
ਹਾਂਜੀ ਜੀ ਹੁਣੇ ਅੱਸੀ ਪ੍ਰਸੈਂਟ ਬੂੜ ਸਾਡੇ ਪਾਣੀ ਬਣੀ ਹੋਈ ਹੈ ਦੱਸਿਆ। ਕੋਈ ਕਿਵੇਂ ਜਵੇਂ ਪੱਥਰੀ ਪੂਥਰੀ ਕੱਢਣੈ। ਜਰੂਰੀ ਥੋੜੇ ਉਹਦੇ ਆਸਤੇ ਸੋਡਾ ਪੀਣਾ ਚਾਹੀਦਾ ਸਾਨੂੰ ਹਨਾ ਜੀ ਹੋਰ ਜਿਵੇਂ ਕੋਈ ਕੋਈ ਸਾਨੂੰ ਕੀ ਕਰਨਾ ਚਾਹੀਦਾ ਆਪ ਬ੍ਰੇਨ ਨੂੰ ਫਰੈਸ਼ ਕਰਨਾ ਚਾਹੀ ਜਿੰਨਾ ਪਾਣੀ ਖੁਲਾ ਪਾਣੀ ਵਧੀਆ ਰੈਂਦਾ ਹਨਾ ਜੀ ਹੋ ਡਰਿੰਕਿੰਗ ਥੋੜਾ ਜਿਹਾ ਤੁਸੀਂ ਜਿਵੇਂ ਜਿੰਮ ਵਗੈਰਾ ਜਾਂਦੇ ਹੋ ਉਥੇ ਆਪਣਾ ਇਲੈਕਟ੍ਰਾਲ ਵਗੈਰਾ ਜਾਂ ਗਲੂਕੋਸ ਗਲੂਕੋਸ ਠੀਕ ਮ ਲੈ ਕੇ ਜਾਓ ਨਾਲ ਕਿਉਂਕਿ ਉਹਨਾਂ ਨੂੰ ਐਨਰਜੀ ਥੋੜ੍ਹੀ ਜਿਹੀ ਬੂਸਟ ਹੁੰਦੀ ਹੈ ਨਾਲੇ ਐਨਰਜੀ ਮਿਲਦੀ ਏ। ਤੇ ਪਾਣੀ-ਪਾਣੀ ਵੀ ਹੁੰਦਾ ਨਾਲ ਪਾਣੀ ਨਾਲ ਸਾਡੀ ਪਿਆਸ ਬੁਝ ਜਾਂਦੀ ਏ। ਐਨਾ ਬੂਸਟ ਵੀ ਹੋ ਜਾਂਦੀ ਸਾਡੀ ਹਨਾ ਜੀ। ਡਰਿੰਕਿੰਗ ਨਾਲ ਸਾਡੀ ਹੈਲ ਸਾਡਾ-ਸਾਡਾ ਸਾਡੀ ਹੈਲਥ ਤੇ ਬੋਤ ਇਫੈਕਟ ਪਾਂਦਾ। ਪਾਣੀ ਜਿੰਨਾ ਪਾਣੀ ਪੀਊ ਗੇ ਉਨਾ ਸਾਡੀ ਵਧੀਆ ਹੋਏਗਾ ਸਾਡੇ ਔਰਗਨ ਵ ਜੇ ਹੋਏ ਟੈਂਪਰੇਚਰ ਮੈਂਟੇਨ ਰਏਗਾ ਨਾ ਜੀ ਤਾਂ ਤੁਹਾਨੂੰ ਜਾਦਾ ਜਿਵੇਂ ਜਿਦਾ ਪਿਆਸ ਬਜਾਣ ਸੀ ਸਿੱਧਾ ਕੋਲਡ ਡਰਿੰਕ ਲੈ ਲੈਂਦੇ ਨੇ। ਬੋਤ ਗਲਤ ਚੀਜ਼ ਹੈਗਾ ਵੈਸੇ ਕੋਲਡ ਡਰਿੰਕ- ਕੋਲਡ ਡਰਿੰਕ ਕਦੀ ਨਈ ਪੀਣੀ ਚਾਹੀਦੀ।
ਹਾਂਜੀ ਭਾਜੀ ਮੈਂ ਵੀ ਨਾ ਆਪਣਾ-ਆਪਣਾ ਇੱਕ-ਇੱਕ ਸਿੰਗਰ ਹੈਗਾ ਸੀ ਆਪਣਾ ਇੱਕ ਇੱਕ ਨਿਊਜ਼ ਸੁਨੀ ਸੀ ਇੱਕ ਸਿੰਗਰ ਕਹਿ ਰਿਆ ਸੀ ਕਿ ਵੀ ਮੈਂ ਨਾ ਆਪਣਾ ਪੂਰਾ ਆਪਣਾ ਦੋ ਤਿੰਨ ਸਾਲ ਮੈਂ ਪਾਣੀ-ਪਾਣੀ-ਪਾਣੀ ਪੀਤਾ ਹੀ ਨਈ ਮਤਲਬ ਮੈਂ ਜਦੋਂ ਪਾਣੀ ਪੀਣ ਪਿਆਸ ਸਕਦੀ ਮੈਂ ਕੋਕ ਪੀ ਲੈਂਦਾ ਸੀ ਕੋਈ ਕੋਲਡ ਡਰਿੰਕ ਪੀ ਲੈਂਦਾ ਸੀ। ਹਾਂਜੀ ਚਲੋ ਭਾਜੀ ਚੰਗਾ ਲੱਗਾ ਚੰਗਾ ਲੱਗਿਆ ਤੁਹਾਡੇ ਨਾਲ ਕਰਕੇ ਸਤਿ ਸ੍ਰੀ ਅਕਾਲ ਜੀ।
ਸ ਸਤਿ ਸ਼੍ਰੀ ਅਕਾਲੀ ਸਤਿ੍ਰੀ ਅਕਾਲ